ਹੂੰ ਏਥੇ ਆਉਂਦੀ ਆਵਾਜ਼।
ਹੈਲੋ, ਹੈਲੋ, ਹੈਲੋ
ਓਣਾ ਨੇ ਬਾਰ ਜਾਣਾ ਬੂਆ ਖੋਲਾ ਬੜਾ ਤੰਗ
ਅਵਾਜ ਨੀ ਓਂਦੀ ਮੈਨੂੰ।
ਚਲ-ਚਲ ਚੱਲ ਨਿਕਲ ਬਾਰ
ਲੈ ਹੁਣ ਇਨੇ ਵੀ ਜਾਣਾ ਬਾਰ ਬੋਤ ਤੰਗ ਕਰਦੇ ਇਹੇ।
ਕੇਂਦੇ, ਆਵੀ ਜਾ ਆਵੀ ਜਾ।
ਕਿੰਡਾ ਗੰਦਾ ਮਜਾਕ ਕੀਤਾ ਤੁਸੀਂ ਹੈਂ।
ਬਸ।
ਨਈ ਤੂ ਵੀ ਜਾਣਾ, ਜਾ। ਉਦੋਂ ਮੈਂ ਆਖੇਆ ਨਾ, ਸਿਆਣੇ ਨੂੰ ਮੈਂ ਆਖਿਆ ਬਾਪੀ ਪੀ ਨੂੰ ਸੱਦ ਲੈਣੇ ਆ ਤੇ ਕੇਂਦੀ ਮੰਮੀ ਅ ਪਿੰਕੀ ਤਾਂ ਸੱਦ ਲੈੰਨੇ ਆ ਭੁੱਖੜ ਦਾ ਕੀ ਕਰਾਂਗੇ ਬਾਣੀ ਦਾ।
ਅ-ਹਾ ਏ ਵੀ ਗੱਲ ਸਹੀ ਆ, ਸਾਡੇ ਵੀ ਭੁੱਖੜ ਹੈਗੀ ਆ ਰਈ।
ਕੋਈ ਤਾਂ ਉੱਥੇ ਬਾਣੀ ਭੁੱਖੜ, ਤਾਡੇ ਕੁੱਤੇ ਭੁੱਖੜ।
ਐ ਹ
ਹੋਰ ਅੱਜ ਕੀ ਬਣਾਉਣਾ ਸੀ ਆਪਾ?
ਆਲੂ ਟਾਂਗਰਾ।
ਹਾਂ ਮੈਂਨੂ ਬੜੇ ਸਵਾਦ ਲੱਗਦੇ ਨੇ ਫਿਰੋਜਪੁਰ ਵੀ ਜਾਂਦੀ ਹੁੰਦੀ ਤੇ ਮਾ ਬਣਦੀਆ ਨੇ।
ਕੱਲ ਵਾਲੀ ਸਬਜ਼ੀ ਵੀ ਪਈਆ, ਵੈਸੇ ਤਾਂ ਅਸੀ ਖਾਂਦੇ ਨੀ ਦੁਬਾਰਾ ਸਬਜ਼ੀ
ਪਨੀਰ ਦੀ? ਮੈਨੂੰ ਤਾਂ ਕਾਲਮ ਟਾਂਗਰ ਵੱਧੀਆ ਲੱਗਦੇ ਨੇ। ਕਿੱਥੇ ਬਣਾਏ ਸੀ, ਮੱਕੇ- ਦੀਨੇ ਬਣਾਏ ਸੀ। ਬਿਲਕੁਲ ਸਵਾਦ ਨੀ ਬਣੇ ਹੈਗੇ, ਮੋਟੇ- ਮੋਟੇ ਜੇ ਲਿਆਂਦੇ ਸੀ ਮੈ, ਮੈਨੂੰ ਨੀ ਚੰਗੇ ਲੱਗੇ।
ਮੈਂ ਬਣਾ ਦੂੰਗੀ ਮੰਮੀ ਤਾਂ ਉਹ ਕੰਢੇ ਕੱਟ ਕੇ ਬਣਾਉਂਦੀ ਮੈਂ ਕੁਤਰ ਕੇ ਬਣਾਉਣੀ ਆ।
ਅੱਛਾ। ਭਾਬੀ ਬੋਤ ਸਵਾਦ ਬਣਾਉਦੀ ਸਬਜ਼ੀ ਖਾਦੀ ਨਾ। ਮੰਮੀ ਤੁਆਡੀ ਹੂੰ
ਮਾਸੀ ਦੀ ਵੀ ਸਵਾਦ ਲੱਗਦੀੋ ਮਿਕਸ ਵੈਜ਼ ਪਰੋਲੀ ਦੀ। ਸਵਾਦ ਬਣਾਉਂਦੀ ਸਬਜ਼ੀ ਤੇ ਰੋਟੀ ਆ ਗਈ ਓ।
ਲੈ, ਤੂੰ ਸਾਡੇ ਕਮਰੇ ਚ ਕੀ ਕਰਦੀ ਐ ਨੀ, ਚੱਲ ਆਪਦੇ ਕਮਰੇ ਚ। ਹੁਣ ਵਾਰੀ -ਵਾਰੀ ਸਾਰੀਆਂ ਨੇ ਅੰਦਰ ਆਉਣਾ। ਮੈਨੂੰ ਤੇਰੀ ਮੰਮੀ ਦੇ ਹੱਥ ਦੀ ਸਬਜ਼ੀ ਬੋਤ ਸਵਾਦ ਲੱਗਦੀ ਐ।
ਆਵਾਜ਼ ਬੜੀ ਘੱਟ ਆਓਂਦੀ ਨਾ, ਤੁਆਡੀ ਤਾਂ ਆਉਂਦੀ ਨੀ ਇਹਦੇ ਚੋਂ।
ਸਿੱਧੀ ਆਈ ਜਾਂਦੀ ਆਂ ਨਾਂ, ਸਿੱਧੀ ਆਉਣ ਦੇ।
ਬੋਲੇ ਹਮ।
ਮੈਂ ਇੱਕ ਦਿਨ ਆਲੂ ਦੀ ਸਬਜ਼ੀ ਲੈ ਕੇ ਗਈ ਤੇਰੀ ਮੰਮੀ ਬੜੀ ਸਵਾਦ ਸੀਗੀ ਪਤਾ ਨੀ ਏਨੇ ਬਣਾਈ। ਇਹਦੀ ਛੜੇ ਨੂੰ ਬਣਾਈਆਂ ਹੁਣੇ ਲਗਦਾ
ਸਬਜ਼ੀ ਤਾਂ ਉਹ ਬਣਾਉਂਦੀ ਕੋਈ -ਕੋਈ ਸਬਜੀ ਵਧੀਆ ਮੈਂ ਇੱਕ ਵਾਰੀ ਬਣਾਈ ਸੀ ਪਤਾ ਨੀ ਕਿਹੜੀ ਠੀਕ ਸੀ। ਤੋਰੀਆਂ ਬਣਾਈਆਂ ਸੀ ਤੇਲ ਹੀ ਤੇਲ
ਨੇਹਾ ਨੇ, ਮੈਂ ਉਧਰ ਆਲੂ ਦੀ ਸਬਜ਼ੀ ਸੀਗੀ ਕੱਲੇ ਆਲੂ ਮੰਮੀ ਤੇ ਕਹਿੰਦੀ ਟਮਾਟਰ -ਟਮੂਟਰ ਕੁਛ ਨੀ ਪਾਇਆ ਵਧੀਆ ਬਣਾਈ ਸੀ। ਇੱਕ ਦਿਨ ਭਾਈ ਤੇਰੀ ਮੰਮੀ ਭਰਤਾ ਭਰਤਾ ਬਣਾਉਣ ਲੱਗ ਗਈ ਹੈਂ। ਛਿਲ ਕੇ ਬਤਾਊ ਤਾਲੀਆਂ ਵੇਖੀ ਜਾਵੇ ਇਹਨ ਕੁੱਕਰ ਲਵਾਈਆਂ ਸੀਟੀਆਂ ਅੱਛਾ ਉੱਧਰ ਤਣੇ ਕਹਿੰਦੀ ਮੰਮੀ ਮਾਸੀ ਨੇ ਬਤਊਆ ਮਾਰ ਹੀ ਦਿੱਤੇ
ਕਹਿੰਦੇ ਸੀਟੀਆਂ ਲਵਾ ਲਵਾ ਕੇ ਬਤਾਓ ਮਾਰ ਹੀ ਦਿੱਤੇ ਮਾਸੀ ਨੇ ਇਹ ਕਿ ਭੜਥਾਂ ਬਣ ਜਾਊਗ
ਓਹਨੂੰ ਕੱਲੀ ਸਬਜ਼ੀ ਬਣਾਉਣੀ ਆਉਂਦੀ ਹੋਰ ਤਾਂ ਕੱਖ ਕਖ ਨੀ ਆਉਂਦਾ ਓਹਨੂੰ ਕਰਨਾ। ਐਵੇ
ਖਲਰਾ ਵੀ ਨੀ ਚੁੱਕਦੇਿ ਆਵਦੇ ਕਮਰੇ ਦਾ ਸਾਨੂੰ ਕਹਿੰਦੀ ਗੰਦ ਪਾਇਆ -ਗੰਦ ਪਾਇਆ ਤੁਹਾਨੂੰ ਕਿੰਨਾ ਖਲਾਰਾ ਪਿਆ ਸੀ ਤੁਹਾਡੇ ਘਰ
ਭੋਰਾ ਸਫਾਈ ਈ ਨੀ ਕਿਤੇ ਹਮ ਇਹ ਕਹਿੰਦੀ ਨੀ ਨਾ ਕੁਛ ਕਹਿਣਾ ਚਾਹੀਦਾ।
ਸਰੇ ਉਹ ਮਾਸੀ ਮੌਸੀ ਤੇਰੇ ਵਾਂਗੂੰ ਮੈਂ ਵੀ ਡਰਦੀ ਕਿ ਮੁੰਡਾ ਈ, ਨਾ ਮੁੰਡੇ ਨੂੰ ਈ ਨਾ ਕੁਛ ਹੋਜੇ।
ਹਾਂ, ਨਹੀਂ ਪਰ ਇਹਨਾ ਵੀ ਥੋੜਾ -ਬਹੁਤ ਕਹਿਣਾ ਚਾਹੀਦਾ। ਕਿਹਾ ਮੈਂ ਰੋਟੀ ਬਣਾਉਦੀ ਸੀ ਤੂੰ ਖਲਾਰਾ ਚੁੱਕਦੇ ਫੇਰ ਤੂੰ ਆਵਦੇ ਤੁਹਾਡੇ ਕਮਰੇ ਚ ਝਾੜੂ ਮਾਰਦੇ ਕਹਿਣਾ ਚਾਹੀਦਾ।
ਸੱਤ ਵਜਣ ਵਾਲੇ ਧੁੱਪ ਵੇਖਲਾ ਹਜੇ ਤੱਕ ਜਾਣ ਦਾ ਨਾਂ ਨੀ ਲੈਂਦੀ।
ਹਮ ਸਾਡੇ ਉੱਥੇ ਟਾਟ ਹਨੇਰਾ ਹੁੰਦਾ ਨਾ ਪੂਰਾ, ਛੇ ਵਜੇ ਵੀ ਪੂਰਾ ਹਨੇਰਾ ਰੋਟੀ -ਰੋਟੀ ਦੇ ਦਵਾਲੇ ਹੁੰਦੀ ਇਸ ਤਰਾ ਇੱਕ ਤਾਂ ਅੱਠ ਵਜੇ ਤੱਕ
ਹਮ
ਤੇ ਕੱਪੜੇ ਧੋਦੀ ਲਈਏ ਆ ਅੱਜ ਮਸ਼ੀਨ ਲਾ ਕੇ ਅੰਗਾਲਣ ਕਿੱਥੇ ਜਾਣੇ ਕੱਪੜੇ
ਉਹ ਮਚੀਨ ਚ ਹਮ ਔਹ ਟੂਟੀ ਲੱਗੀ ਪਾਇਪ ਲਾ ਕੇ ਸਿੱਧੀ ਆ
ਔਖਾ ਨੀ ਏਦਾਂ
ਉਹ ਤੋੜਦਾ ਜਿਸ ਚ ਪਾਇਪ ਨੀ ਲਾਈਦੀ ਪਿੱਛੋਂ ਪਾਣੀ ਹੁੰਦਾ ਆਉਂਦਾ ਜਿੱਧਰੋਂ ਉਹ ਮੈਂ ਤੋੜਦਾ
ਪਾਣੀ ਜਾਂਦਾ ਕਿੱਧਰ ਹੋਰ ਫਿਰ ਮਸ਼ੀਨ ਦਾ ਵਿਹੜੇ ਵਿੱਚ ਹਾ ਮੈਂ ਤਾਂ ਉੱਥੇ ਅੰਬਰਸਰ ਹੱਥ ਨਾ ਧੋਣ ਲੱਗ ਗਈ ਕੱਪੜੇ ਆਦਗ ਪੈ ਗਈ। ਨਹੀਂ ਉਹ ਤਾਂ ਲੇ
ਐਣਕ ਲਾਈ ਹੋਈ ਏ ਇੱਕ ਐਣਕ ਮੰਮੀ ਨੂੰ ਸੂਟ ਨੀ ਕਰਦੀ।
ਚੈੱਕ ਕਰਕੇ ਲਿਆਉਂਦੀ ਆਂ ਕਿ ਐਵੇਂ ਲੈ ਆਉਂਦੇ।
ਲੈ ਕੇ ਤੇ ਚੈੱਕ ਕਰਕੇ ਆਉਂਦੀ ਏ ਮੈਂ ਚਾਰ ਕ ਸੌ ਦੀ ਕਿੰਨੇ ਦੀ ਐਣਕ ਬਣਵਾ ਕੇ ਲਾਈ ਸੀ।
ਫਿਰ ਅਗਲਾ ਬਣਾ ਕੇ ਦਿੰਦਾ ਐਣਕ ਤਾਂਈ ਨਹੀਂ ਖਸ਼ਬੂ ਤੈਨੂੰ ਲ ਸਕ ਖੁੱਲ੍ਹੇ-ਖਾਤੇ ਬੰਦ ਹੋਗੇ ਨੇ
ਕੁੱਟ ਬਹੁ ਪੈਣੀ ਤੇਰੇ।
ਕੱਲ ਦਾ ਦਿਨ ਕੀ ਆ ਪਾਠ ਕਰਾਂਗੇ।
ਹੈ,
ਪਰਸੋਂ ਤਿਆਰ ਹੋਜੀ ਜਾਣਾ ਸਾਡੇ ਨਾਲ
ਚੰਗਾ।
ਪਾਣੀ ਦੀ ਸ਼ਾਪਿੰਗ ਕਰਾਉਣੀ ਤੁਹੀ।
ਇਹ-ਇਹ, ਇਹ-ਇਹ, ਇਹ ਕੱਲ ਈ,
ਪਾਣੀ ਦੀ ਸ਼ੋਪਿੰਗ ਕਰਾ ਕੇ ਫਿਰ ਆ ਜਈ ਵਾਪਸ
ਹਮ
ਉਸ ਤੋਂ ਬਾਅਦ ਸਾਲ ਭਰ ਲੋੜ ਨੀ ਪੈਣੀ ਹੁੰਦੀ।
ਕੋਈ ਨਾ,
ਸੀ ਪੁੱਚਣ ਡ ਮੇਨਾ ਡਾਟਾ ਤੂੰ, ਮੈਂ ਜਾਣਾ ਪੰਦਰਾਂ-ਵੀਹ ਦਿਨਾਂ ਆਸਤੇ ਜਾਵਾਂਗੇ।
ਸਹੀ ਐ। ਕਰਾਦੋ ਟਿਕਟ ਕਰਾ ਲੈ ਮੇਰੇ ਨਾਲ ਈ,
ਉਹਦੋਂ ਤੱਕ ਮੌਸਮ ਠੰਢਾ ਹੋ ਜਾਂਦਾ ਥੋੜਾ ਅਗਸਤ ਠੰਢਾ ਈ ਹੁੰਦਾ।
ਅਗਸਤ ਚ ਜਾਣਾ, ਅੱਠਵੇਂ ਮਹੀਨੇ, ਆਉਣਾ ਕਦੋਂ?
ਹਾਂ ਤੇ ਜਦੋਂ ਕਰਨ ਦਾ ਕੰਮ ਹੋ ਜੂਗਾ, ਉਹਨੂੰ ਨਾਲ ਹੀ ਜਾ ਕੇ ਦਿੱਲੀ ਤੱਕ
ਨਹੀਂ ਮੈਂ ਮੇਲੇ ਤੋਂ ਪਹਿਲਾ-ਪਹਿਲਾ ਹੁਣ ਇੱਥੇ ਹੋਣਾ।
ਅੱਛਾ, ਫਿਰ ਨੀ ਬਨਾ ਫੇਰ ਆਪਾਂ ਕਿਤੇ ਠੰਡੇ ਮੌਸਮ ਚ ਫਿਰ ਘੁੰਮਵਾਂਗੇ, ਹਾਂ ਸਿਆਲ ਦੇ ਕੱਪੜੇ ਲੈਣ ਜਾਊਗੀ ਇੱਕ ਵਾਰੀ,
ਹੂੰ।
ਉਦੋਂ ਫੇਰ ਚੱਲਦੀ
ਦੇ ਕਿ ਐਂ ਜਿਵੇਂ ਹੁਣ ਨੋਵੇਂ ਮਹੀਨੇ ਮੇਲਾ ਆ ਇੱਕ ਤੋਂ ਲੈ ਕੇ ਅਗਸਤ ਦੇ ਚੜਨ ਤੇ ਅਗਸਤ ਦੇ ਵਿੱਚ-ਵਿੱਚ ਹੀ ਵਾਪਸ ਆ ਜਾਓਗੇ? ਜਾ ਫਿਰ ਮੈਂ ਕੱਲੀ ਵਾਪਸ ਆਜੂ।
ਹਾਂ ਕੱਲੀ ਆ ਸਕਦੀ ਆ।
ਲੈ ਜਾਇਓ ਕਰਾ ਲਿਓ ਟਿਕਟ ਮੇਰੀ, ਫੇਰ ਬਾਅਦ ਚ ਮੈਂ ਟਿਕਟ ਦੇ ਪੈਸੇ ਦੇ ਦੂ।
ਹੂੰ ਵੇਖਦੇ ਆ, ਵੇਖਦੇ ਆ ਜੇ ਤਾਂ ਹੋ ਗਈਆ ਟਿਕਟਾਂ ਛੇਤੀ ਨੋਰਮਲ ਹੋ ਗਿਆ ਠੀਕ ਜੇ ਤੇ ਤਤਕਾਲ ਦੀ ਕਰਾਉਣੀ ਫੇਰ ਤੂੰ ਰਹਿ,
ਤਤਕਾਲ ਦੀ ਕਿਹੜੀ ਹੁੰਦੀ?
ਵੀ ਪਹਿਲਾਂ ਮਹੀਨਾ, ਮਹੀਨਾ ਪਹਿਲਾਂ ਕਰਾਈ ਸੀ ਨਾ ਟਿਕਟਾਂ।
ਅੱਛਾ।
ਤੇ ਫੇਰ ਤਾਂ ਵਧੀਆ ਸੀਟ ਮਿਲ ਜਾਂਦੀ ਹੁਣ ਸਾਨੂੰ ਤਤਕਾਲ ਦੀ ਕਰਵਾਈ ਸੀ ਵਿਚ ਦੀਆਂ ਸੀਟਾਂ ਮਿਲੀਆ ਇਨੇ ਔਖੇ ਆਏ ਨਾ ਸੋਂ ਸਾਰਾ ਦਿਨ ਲੰਮੇ ਪਏ ਰਹੇ ਸਾਰਾ ਦਿਨ।
ਬਹਿਣ ਨੂੰ ਜਗ੍ਹਾ ਨਹੀਂ ਮਿਲੀ ਹੋਣੀ।
ਤੇ ਉਹ ਵਿੱਚ ਤੇ ਆਲੀ ਕਿੱਥੇ ਬਹਿਣ, ਏਸੀ ਆਲੀ ਦੇ ਸਾਰੇ ਰਾਹ ਦੇ ਵਿੱਚ ਲੰਮੇ ਪਏ ਹੁੰਦੇ ਜੇ ਦੂਜੇ ਵਿੱਚ ਤਾਂ ਬਹਿ ਬੂ ਜਾਂਦੇ ਤਾਂ ਖਾਓ ਪੀਓ ਤਾਂ ਲੰਮੇ ਪੈ ਜੋ।
ਤੇ ਉਹਨਾਂ ਨੇ ਇੱਕ ਵਾਰੀ ਨੀ ਕਿਹਾ ਜਿਹੜੇ ਥੱਲੇ-ਥੱਲੇ ਆ ਕੇ ਬਹਿ ਜਾਓ।
ਐਂ ਛੱਡ ਨਹੀਂ ਬਹਿੰਦੇ ਸੀ ਥੋੜਾ ਬਹੁਤ ਮਿਹਨਤ ਕਰੋ ਆਪਦੀ ਸੀ ਤਾਂ ਆਪਦੀੇ ਥੱਲੇ ਮਿਲ ਜਾਏ ਤਾਂ ਆਪਦੀ
ਹਮ
ਆਰਾਮ ਹੁੰਦਾ ਥੜਾ ਜਾ। ਇਸ ਕਰਕੇ ਮੈਂ ਇੱਥੇ ਆਈ ਹਾਂ ਪੰਜਾਬ ਚ ਮੈਂ ਉੱਧਰ ਰਹਿਣਾ ਹੀ
ਟੀਡ ਗੁਲੂ ਗੁਲੂ ਕਰੀ ਜਾਂਦਾ ਈ।
ਸਫ਼ਰ ਬੋਤ ਔਖਾ ਲੱਗਦਾ ਹੁਨ ਕਰਨਾ। ਛੁਟਕਾਰਾ ਮਿਲਿਆਂ ਲੰ ਲੰਮੇ-ਲੰਮੇ ਸਫ਼ਰ ਤੇ ਕੀ ਕਰਦੇ ਕੁੱਤੇ ਤਾਡੇ
ਏ ਖੁਰਕੀ ਜਾਂਦੀ ਪੈਰਾਂ ਤੇ
ਨਾਉਣ ਵਾਲੀ ਹੋਈ ਦੀ ਹੋਣੀ ਏ।
ਹਜੇ ਜਿੱਦਣ ਮੈਂ ਆਈ ਓਦਣ ਤੇ ਨਵਾਉਂਦੇ ਨਾ ਐਤਵਾਰ ਨਵਾਈ ਆ ਪਿਛਲੇ। ਹਫ਼ਤੇ ਬਾਦ ਨਵਾਈ ਦੀ ਆ ਹਾਂ ਸ਼ੈਂਪੂ ਪਿਆ ਕਿੱਨਾ ਵੱਡਾ ਦੁਕਾਨ 'ਚ। ਤਾ ਹਜੇ ਪੈਨੀ ਉਥੇ ਸਲੈਪ ਤੇ ਇਨਾਂ ਦਾ ਈ ਐ ਹਫ਼ਤੇ ਬਾਅਦ ਨਵਾ ਲਈਦਾ ਅੱਗੇ ਹੁਨ ਨਵਾਉਂਦੇ ਨੀ ਹਫ਼ਤੇ ਬਾਦ
ਔ ਮਾਸੀ ਦੇ ਕੁੱਤੇ ਕੋਲੋ ਮੁਸ਼ਕ ਈ ਬੜਾ ਨਵਾਂ ਦੇਨ ਤਾਂਵੀ
ਚਿਚੜ ਆਏ ਹਾਏ ਵਿਚਾਰੇ ਦੇ ਨਾ ਇੱਥੇ ਜਿਵੇਂ ਦਸ-ਦਸ ਚਿਚੜ ਇਨੇ ਐਂ ਪਾਏਂਦੇ ਮੈਂ ਕੱਢ ਕੇ ਆਈਂ ਬਥੇਰੇ।
ਪਤਾ ਨੀ ਔ ਕਿਓ ਇੰਨਾ ਦੁਖੀ ਆ ਨਾ ਸਾਡੇ ਵੀ ਹੈਗਾ ਸਾਡੇ ਐਂ ਸਾਫ ਸੁਥਰਾ ਰੇਂਦਾ ਜੰਗਲੀ ਐ ਨਾਲੇ।
ਰੈਂਦੇ ਆ ਮੈਂ ਹੈਨੀ ਸੀ ਤਾਂ ਚਿੱਚੜ ਪੈਗੇ ਇਨਾਂ ਦੇ। ਔ ਵਿਚਾਰੀ ਭਰੀ ਪਈ ਢਿੱਡ ਤੋਂ ਉਨੂੰ ਸਾਫ਼ ਕੀਤੇ ਵਾਧੂ ਕੱਢ ਤੇ ਮੈਂ।
ਔ ਸਾਡੇ ਕੁੁੱਤੀ ਸੂਈ ਏ ਨਾ ਨਿੱਕੇ-ਨਿੱਕੇ ਬੱਚੇ ਹਜੇ ਬਲਕਿ ਪੰਦਰਾਂ ਕੁ ਦਿਨਾਂ ਦੇ ਹੋਏ ਸੋਨੇ ਉਨਾਂ ਦੇ ਕੰਨਾ 'ਚ ਵੀ ਚਿ ਚੜ ਲੱਗੇ ਹੋਏ। ਹ ਦਰਾਣੀ ਮੇਰੀ ਨੇ ਨਵਾਇਆ ਉਨਾਂ ਨੂੰ ਵੇਖਿਆ ਕੰਨਾ ਤੇ ਚਿਚੜ ਲੱਗੇ ਹੋਏ ਉਨਾਂ ਦੇ ਨਿੱਕੇ-ਨਿੱਕੇ। ਮੈਂ ਨਿੱਕੇ-ਨਿੱਕੇਆਂ ਨੂੰ ਲੱਗਗੇ। ਐਵੀਂ ਹੁੰਦੇ।
ਬਾਰੋਂ ਆਓ ਤਾਂ ਅੰਦਰ ਕਿ ਠੰਡਾ ਲੱਗਦਾ। ਬਾਰ ਤਾਂ ਸੇਕ ਈ ਬੜਾ।
ਅਮਰੋ ਵੀ ਵਿਆਹੀ। ਕਿਦਾ ਅੱਛਾ। ਚੱਲਗੀ।
ਰੱਖੜੀ ਕਿੰਨੀ ਤਰੀਕ ਨੂੰ ਅ? ਠਾਈ ਨੂੰ ਨਾ।
ਮੀਨਾ ਚੜ੍ਹ ਗਿਆ ਸੋਨ ਦਾ। ਤੇਰ ਅੱਜ ਕਿੰਨੀ ਹੋਈ ਐ? ਚੌਦਾਂ ਹੋਗੀ ਅਜ ਮੱਸਿਆ। ਸੰਗਰਾਂਦ-ਮੱਸਿਆ ਕੱਠੀ।
ਤਾਡੇ ਤੀਆਂ ਲੱਗਦੀਆਂ ਸੋਨ ਦੇ ਮਹੀਨੇ 'ਚ?
ਲੱਗਦੀਆ ਪਤਾ ਨੀ ਕਿੱਥੇ ਲੱਗਦੀਆਂ।
ਗਏ ਨੀ ਕਦੇ।
ਲੈ ਕੇ ਨੀ ਜਾਂਦਾ ਮੈਨੂੰ ਕੋਈ।
ਪਿੰਡਾਂ ਚ ਤਾਂ ਲੱਗਦੀਆਂ।
ਏਦੀ ਮਾਮੀ ਮੰਨੀ ਦੀ ਵੋ ਟੀ ਹਰੇਕ ਸਾਲ ਨੂੰ ਲਵਾਉਂਦੀ ਐ ਮੈਨੂੰ ਕਹਿੰਦੀ ਏ ਉੱਥੇ ਚਲੀ ਜਾ ਜਾਂਦੀ ਨੀ ਫੁੱਟ ਗੀ ਸੀ ਮੈਂ ਨੱਕ ਫੁੱਟ ਜਾਣਾ ਸੀ ਔ ਕਿਵੇਂ ਫੁੱਟਦਾ।
ਪਿੱਛੇ ਹੋ ਕੇ ਬੈਜੋ। ਗਰਮੀ ਹੈਗੀ ਬੜੀ ਤੇ ਕਿਤੇ ਚੰਨੀਏ ਮੈਂ ਤਾਡਾ ਕਿਤੇ ਜਾਨ ਨੂੰ।
ਪਾਰਕ 'ਚ ਘੁੰਮ ਆਉ।
ਕਿੰਨੀ ਕੁ ਦੂਰ ਪਾਸ ਤੁਹਾਡੇ
ਤੁਰ ਕੇ ਜਾਣਾ ਹੋਰ ਜਹਾਜ਼ ਤੇ ਜਾਣਾ।
ਵਧੀਆ ਤੁਹਾਡਾ ਪਿੰਡ ਤਾਂ ਪਾਰਕ ਵੀ ਹੈਗੀ। ਨਈ ਪਿੰਡ ਬੋਤ ਵਧੀਆ ਗੱਲ ਅਸੀਂ ਆਈ ਨਾ ਵਧੀਆ ਘੇਰੇ-ਘੇਰੇ ਘੁੰਮਾਇਆ ਔਟੋ ਭਾਈ ਨੇ
ਪਿੰਡ ਸਾਡਾ ਮਾੜਾ ਨੀ ਹੈਗਾ ਬੰਦੇ ਬਾਲੇ ਛੱਕਰ ਆ।
ਵਧੀਆ ਹਾਂ ਬੋਤ ਕੋਠੀਆਂ-ਕੋਠੀਆਂ ਦੇਖੀਆਂ ਨੇ। ਅਤੇ
ਚਲ ਅ ਸ਼ਪੂ ਦੇ ਹੱਥ ਦੀ ਆਲੂ ਵੜੀਆਂ ਦੀ ਸਬਜ਼ੀ ਸਣਾ ਦੇ
ਠੀਕ ਆ।
ਇੱਕ ਲੀਬ ਵੀਂ ਦੇ ਹੱਥ ਦੀ ਸਬਜ਼ੀ